ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਠਾਕ ਜੀ।
ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ।
ਅਸੀਂ ਵੀ ਠੀਕ ਹਾਂ ਜੀ ਵਧੀਆ।
ਅੱਛਾ ਚਲੋ ਵਧੀਆ ਜੀ ਹੋਰ ਕੀ ਕਰਦੇ ਸੀ ਤੁਸੀਂ?
ਬਸ ਫਰੀ ਤੇ ਜੀ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਜੀ,
ਹਾਂਜੀ,
ਹੋਰ ਦੱਸੋ ਤੁਹਾਡੇ ਘਰ ਪਰਿਵਾਰ ਦੇ ਸਾਰੇ ਸਹੀ ਨੇ ਜੀ,
ਹਾਂਜੀ ਹਾਂ ਬਿਲਕੁਲ ਸਾਰੇ ਠੀਕ ਨੇ ਜੀ ਵਧੀਆ,
ਅੱਛਾ ਜੀ ਅੱਛਾ,
ਹਾਂਜੀ,
ਚਲੋ ਵਧੀਆ ਹੈ ਜੀ
ਹੋਰ ਆਪਣੇ ਘਰੇ ਠੀਕ ਨੇ?
ਹਾਂਜੀ ਹਾਂ ਸਾਰੇ ਵਧੀਆ ਜੀ, ਬਹੁਤ ਵਧੀਆ,
ਅੱਛਾ ਜੀ,
ਹਾਂਜੀ ਹਾਂ,
ਤੇ ਆਪਣੀ ਮੰਮੀ ਜੀ ਠੀਕ ਨੇ ਜੀ ਵਧੀਆ
ਸਾਰੇ ਸਾਰੇ ਵਧੀਆ ਜੀ ਬਹੁਤ,
ਵਧੀਆ ਜੀ,
ਅੱਜ ਚਲੋ ਆਪਾਂ ਤਿਉਹਾਰਾਂ ਬਾਰੇ ਗੱਲ ਕਰਦੇ ਹਾਂ ਲੋਹੜੀ ਦੇ ਤਿਉਹਾਰ ਬਾਰੇ ਜੀ,
ਹਾਂਜੀ ਹਾਂ,
ਵੀ ਜਿਹੜਾ ਲੋਹੜੀ ਦਾ ਤਿਉਹਾਰ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਪੁਰਾ ਪੁਰਾਣੇ ਸਮਿਆਂ ਤੋਂ ਮਨਾਇਆ ਜਾਂਦਾ ਦੇਖੋ ਹਨਾ।
ਹਾਂਜੀ ਹਾਂ,
ਕਿਉਂਕਿ ਲੋਕ ਨੇ ਜਿਹੜੇ ਇਸ ਦਿਨ ਇਕੱਠੇ ਹੋ ਕੇ ਇੱਕ ਧੂਣੀ ਪਾਲਦੇ ਨੇ
ਹਾਂਜੀ ਹਾਂ,
ਕਿਉਂਕਿ ਪਾਥੀਆਂ ਇਕੱਠੀਆਂ ਕਰਕੇ ਸ਼ਾਮ ਦੇ ਟਾਈਮ
ਹਾਂਜੀ
ਧੂਣੀ ਹੈ ਜਿਹੜੀ ਬਾਲੀ ਜਾਂਦੀ ਹੈ ਪਾਥੀਆਂ ਨੂੰ ਅੱਗ ਲਗਾ ਕੇ
ਹਾਂਜੀ ਹਾਂ
ਤੇ ਸਾਰੇ ਲੋਕ ਨੇ ਜਿਹੜੇ ਉੱਥੇ ਇਕੱਠੇ ਹੋ ਕੇ ਬੈਠਦੇ ਨੇਗੇ
ਹਾਂਜੀ ਹਾਂ
ਵੀ ਰਾਤ ਦੇ ਸਮੇਂ
ਹਾਂਜੀ ਹਾਂ
ਵੀ ਜਿਹੜਾ ਇਹ ਲੋਹੜੀ ਦਾ ਤਿਉਹਾਰ ਹੈ ਦੇਖੋ ਜਨਵਰੀ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈਗਾ।
ਹਾਂਜੀ ਹਾਂ।
ਕਿਉਂਕਿ ਨਵਾਂ ਸਾਲ ਲਾ ਲਓ ਵੀ ਉਸ ਟਾਈਮ ਚੜ੍ਹਦਾ ਹੀ ਹੈ।
ਹਾਂਜੀ ਹਾਂ,
ਇਹ ਤਿਉਹਾਰ ਹੈ ਜਿਹੜਾ ਆਪਣੇ ਸਾਲ ਦਾ ਪਹਿਲਾ ਤਿਉਹਾਰ ਹੈ।
ਹਾਂਜੀ,
ਬੀ ਏ ਨੂੰ ਲੋਕ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਦੇ ਨੇ
ਹਾਂਜੀ ਹਾਂ,
ਕਿਉਂਕਿ ਵੀ ਆਪਣੇ ਜ਼ਿਆਦਾਤਰ ਪਹਿਲਾਂ ਪਿਛਲੇ ਸਮੇ ਤੋਂ ਮੁੰਡੇ, ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ ਦੇਖੋ
ਹਾਂਜੀ ਹਾਂ
ਕਿਉਂਕਿ ਜਿਸ ਘਰ ਵੀ ਮੁੰਡਾ ਹੁੰਦਾ ਸੀ ਉਹਦੀ ਉਹ ਪਹਿਲੀ ਲੋਹੜੀ ਹੁੰਦੀ ਸੀ।
ਹਾਂਜੀ ਹਾਂ
ਉਸ ਟਾਈਮ ਕੀ ਸੀ ਗਿੱਧਾ ਪਵਾਇਆ ਜਾਂਦਾ ਸੀ ਪਿੰਡ ਦੇ ਲੋਕਾਂ ਦੇ ਵੱਲੋਂ
ਹਾਂਜੀ ਹਾਂ
ਤੇ ਉਹਨਾਂ ਨੂੰ ਇੱਕ ਮੂੰਗਫਲੀਆਂ ਰਓੜੀਆਂ ਦਿੱਤੀਆਂ ਜਾਂਦੀਆਂ ਸੀ
ਹਾਂਜੀ ਹਾਂ
ਕੀ ਸੀ ਆਪਣੇ ਬੱਚੇ ਨੂੰ ਤੀ ਜਿਹੜਾ ਸ਼ਗਨ ਦੇ ਕੇ ਜਾਂਦੇ ਸੀ
ਹਾਂਜੀ ਹਾਂ
ਉਸ ਟਾਈਮ ਜਿਹੜੀਆਂ ਔਰਤਾਂ ਸੀਆਂ ਉਹ ਗਿੱਧਾ ਪਾ ਕੇ ਆਪਨਾ ਮਨ ਪਰਚਾਵਾ ਕਰਦੀਆਂ ਦੀਆਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਆ ਪਰ ਸਮੇਂ ਦੇ ਬਦਲਣ ਦੇ ਅਨੁਸਾਰ ਪਰ ਅੱਜ ਕੱਲ੍ਹ ਹੈ ਜਿਹੜਾ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗੀ ਹੈ।
ਹਾਂਜੀ ਹਾਂ ਹੁਣ ਤਾਂ ਕੋਈ ਰਹੀ ਨਹੀਂ ਜੀ ਮੁੰਡੇ ਦਾ ਕੁੜੀ ਦਾ।
ਹਾਂਜੀ ਬਿਲਕੁਲ ਜੀ।
ਹੁਣ ਤਾਂ ਬਰਾਬਰ ਨੇ ਜੀ। ਹੁਣ ਹਰੇਕ ਮਨਾਉਂਦਾ ਐ ਆਪਦੇ ਬੱਚੇ ਦਾ ਤਿਉਹਾਰ।
ਹਾਂਜੀ ਹਾਂ ਹੁਣ ਚਾਹੇ ਹਾਂਜੀ।
ਜਨਮ ਦਿਨ ਕੋਈ ਨਹੀਂ ਮਨਾਉਂਦਾ ਸੀ ਦੇਖ।
ਹਾਂਜੀ ਹਾਂ।
ਹੁਣ ਮੁੰਡੇ ਦਾ ਵੀ ਅ ਗੁੜੀਆਂ ਦਾ ਵੀ ਹਰੇਕ ਮਨਾਉਂਦਾ ਐ।
ਹਾਂਜੀ ਬਿਲਕੁਲ ਜੀ ਬਿਲਕੁਲ।
ਸਾਰੇ ਚਾਅ ਆਪਦੇ ਮੁੰਡਿਆਂ ਵਾਂਗ
ਹਾਂਜੀ ਹਾਂ ਹੁਣ ਤੁਸੀਂ ਲਾ ਲਓ ਵੀ ਉਹਨਾਂ ਨੂੰ ਇਹ ਕੋਈ ਫ਼ਰਕ ਨਹੀਂ ਕਹਿੰਦਾ ਕਿ ਸਾਡੇ ਕੁੜੀ ਹੈ ਜਾਂ ਸਾਡੇ ਮੁੰਡਾ ਗਾ। ਤੇ ਉਹ ਕੀ ਕਰਦੇ ਨੇ ਕਿ ਆਪਣੇ ਬੱਚੇ ਦੀ ਲੋਹੜੀ ਮਨਾਉਂਦੇ ਹੀ ਮਨਾਉਂਦੇ ਨੇ ਜਿਹੜਾ ਉਹਨਾਂ ਤੇ ਘਰੇ ਪਹਿਲਾਂ
ਹਾਂਜੀ ਹਾਂ ਨਵਾਂ ਜੀ ਤਾਂ ਹੁੰਦਾ ਹੀ ਹੈ ਨਾ।
ਹਾਂਜੀ ਹਾਂ। ਵੀ ਤੁਸੀਂ ਲਾ ਲਓ ਕਿ ਅੱਜ ਕੱਲ ਕੁੜੀਆਂ ਦੀਆਂ ਲੋਹੜੀਆਂ ਤੇ ਵੀ ਵੱਡੇ ਵੱਡੇ ਫੰਕਸ਼ਨ ਨੇ ਜਿਹੜੇ ਕੀਤੇ ਜਾਂਦੇ
ਹਾਂਜੀ ਹਾਂ।
ਗਿੱਧਾ ਵੀ ਪਵਾਉਂਦੇ ਨੇ ਡੀਜੇ ਵੀ ਲਗਾਉਂਦੇ ਨੇ ਦੇਖੋ। ਤੇ ਖਾਣ ਪੀਣ ਦਾ ਜਿਹੜਾ ਪ੍ਰੋਪਰ ਸਮਾਨ ਹੈ ਅੱਜ ਦੇ ਹਿਸਾਬ ਨਾਲ ਲੋਕ ਕਰ ਰਹੇ ਨੇ।
ਹਾਂਜੀ ਹਾਂ।
ਇਹ ਗੱਲ ਹੈਗੀ ਤੇ ਲੋਹੜੀ ਹੈ ਜਿਹੜੀ ਇਹ ਪੁਰਾਣੇ ਸਮੇਂ ਤੋਂ ਹੀ ਪ੍ਰਚਲਿਤ ਹੈ ਦੇਖ ਹੋਂ ਏਸ ਟਾਈਮ ਬਾਦ, ਤੁਹਾਨੂੰ ਪਤਾ ਵੀ ਕਿਉਂ ਮਨਾਈ ਜਾਂਦੀ ਅ ਲੋਹੜੀ?
ਨਾ ਜੀ, ਇਨਾ ਤਾਂ ਨੀ ਸਾਨੂੰ ਪਤਾ ਈ?
ਅੱਛਾਂਜੀ, ਵੀ ਉਹ ਕਹਿੰਦੇ ਹੁੰਦੇ ਨੇ ਕਿ, ਵੀ ਇੱਕ ਦੁੱਲਾ-ਭੱਟੀ ਸੀ ਗਾ ਦੇਖੋ ਅਨਾ।
ਅੱਛਾ ਜੀ ਅੱਛਾ।
ਉਹਨੇ ਵੀ ਇੱਕ ਕੁੜੀ ਦਾ ਰਿਸ਼ਤਾ ਮਤਲਬ ਕੇ ਵਿਆਹ ਕਰਿਆ ਸੀਗਾ।
ਅੱਛਾ ਜੀ ਅੱਛਾ।
ਉਸ ਟਾਈਮ ਤੋਂ ਕਹਿੰਦੇ ਨੇ ਵੀ ਇਹ ਲੋਹੜੀ ਮਨਾਈ ਜਾਣ ਲੱਗੀ ਸੀਗੀ ਸ਼ਾਇਦ।
ਅੱਛਾ ਜੀ ਅੱਛਾ।
ਕਹਿੰਦੇ ਹੁੰਦੇ ਨੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ। ਹੋ ਦੁੱਲਾ ਭੱਟੀ ਵਾਲਾ ਹੋ।
ਹਾਂਜੀ ਹਾਂ ਟੀਵੀਆਂ ਚ ਵੀ ਦੇਖਿਆ ਐ।
ਹਾਂ ਹ ਹਾਂਜੀ ਹਾਂ।
ਸੁਣਿਆ ਆ ਜੀ ਇਹ ਤਾਂ ਅਸੀ ਵੀ।
ਅੱਛਾ ਜੀ ਅੱਛਾ। ਤੇ ਵੀ ਲਾ ਲਓ ਵੀ ਇਹ ਪੁਰਾਣੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ ਪਹਿਲਾਂ ਤਾਂ ਸਿਰਫ਼ ਲੋਕ ਸੀ ਜਿਹੜੇ ਬੰ ਮੁੰਡਿਆਂ ਦੀ ਲੋਹੜੀ ਮਨਾਉਂਦੇ ਸੀ ਪਰ ਹੁਣ ਕੁੜੀਆਂ ਨੂੰ ਵੀ ਹੀ ਬਰਾਬਰ ਦਾ ਹੱਕ ਹੈ।
ਹਾਂਜੀ ਹਾਂ।
ਪਰ ਅੱਜ ਕੱਲ੍ਹ ਹੈ ਜਿਹੜਾ ਲੋਹੜੀ ਦੇ ਸਮੇਂ ਮਤਲਬ ਕਿ ਲੋਕ ਨੇ ਬਹੁਤ ਹੀ ਇਕੱਠ ਕਰਦੇ ਨੇ।
ਹਾਂਜੀ ਹਾਂ ਹੁਣ ਕਿਉਂ ਬੱਚੇ ਮਸਾਂ ਮਸਾਂ ਹੁੰ ਦੇ ਨੇ ਜੀ ਲੋਕਾਂ ਦੇ।
ਹਾਂਜੀ ਆਪਣੇ ਤੁਸੀਂ ਲਾ ਲਓ ਵੀ ਰਿਸ਼ਤੇਦਾਰਾਂ ਨੂੰ ਵੀ ਬਲਾ ਬੁਲਾਉਂਦੇ ਨੇ। ਹੋਰ ਜਿਹੜੇ ਸਾਕ ਸੰਬੰਧੀ ਹੁੰਦੇ ਨੇ, ਉਹਨਾਂ ਨੂੰ ਵੀ ਬੁਲਾਉਂਦੇ ਨੇ ਦੇਖੋ। ਅੱਜ ਕਲ ਤਾਂ ਵੀ ਲੋਹੜੀ ਦੇ ਤਿਉਹਾਰ ਤੇ, ਅ ਡੀ ਜੇ, ਦਾ ਸਿਸਟਮ ਉਹ ਵੀ ਹੋ ਗਿਆ।
ਹਾਂਜੀ, ਹੁਣ ਉਸ ਨੂੰ ਥੋੜਾ ਜਿਹਾ, ਵੀ ਸ਼ੋਕ ਜ਼ਿਆਦਾ ਹੋ ਗਿਆ?
ਹਾਂਜੀ--ਹਾਂਜੀ।
ਮੈਨੂੰ ਸੌਕ, ਥੋੜਾ ਜਿਹਾ ਘੱਟ ਹੁੰਦਾ ਸੀ।
ਹਾਂਜੀ ਹਾਂ
ਪਿਆਲੀ, ਮਨਾਉਂਦਾ ਸੀ ਜੀ।
ਹਾਂਜੀ--ਹਾਂਜੀਂ ਬਿਲਕੁਲ ਜੀ।
ਮੁੰਡੇ ਆਲਾ, ਵੀ ਕੁੜੀ ਆਾਲਾ, ਵੀ
ਹਾਂਜੀ ਹਾਂਜੀ। ਤੇ ਹੁਣ ਤੁਸੀਂ ਇਹ ਦੇਖੋ, ਬਿ ਪਿਛਲੇ ਸਮੇਂ ਦੇ ਵਿੱਚ ਤੇ ਜਿਹੜੇ ਆਪਣੇ, ਆਲੇ ਦੁਆਲੇ ਦੇ ਲੋਕ ਸੀ ਗੇ
ਹਾਂਜੀ,
ਉਹ ਇੱਕ ਜਗ੍ਹਾ, ਧੂਣੀ ਬਾਲ ਕੇ ਸਾਰੇ ਇਕੱਠੇ, ਬਹਿੰਦੇ ਸੀ।
ਹਾਂਜੀ-ਹਾਂ।
ਜਦੋਂ ਧੂਣੀ, ਨੂੰ ਅੱਗ ਲਗਾਈ ਜਾਂਦੀ ਜੀ, ਤਾਂ ਉਹਦੇ ਵਿੱਚ ਤਿਲ ਸੁੱਟੇ ਸੀ।
ਹਾਂਜੀ, ਹਾਂ
ਨਾਲੇ ਇਹ ਕਹਿੰਦੇ ਸੀ, ਇਸ ਰਾਏ ਦਿੱਲਦਰ ਜਾਏ, ਦਲਿੱਦਰ, ਦੀ ਜੜ੍ਹ ਚੁੱਲ੍ਹੇ ਪਾਏ।
ਹਾਂਜੀ ਹਾਂ
ਕਹਿੰਦੇ ਸੀ, ਕਿ ਜਿਹੜਾ ਸਾਡੇ ਸਰੀਰ ਦੇ ਅੰਦਰ ਵੀ ਦਲਿੱਦਰ ਹੈ, ਉਹ ਸਾਰਾ ਖਤਮ ਹੋਏ।
ਹਾਂਜੀ, ਹਾਂ।
ਉਹ ਇਹਨੂੰ ਵੀ ਲਾ ਲਓ, ਸੱਤ ਵਾਰ ਬੋਲਦੇ ਸੀਗੇ।
ਹਾਂਜੀ।
ਤੇ ਕਈ ਲੋਕ ਨੇ ਜਿਹੜੇ, ਇਸ ਦਿਨ ਧੂਣੀ ਚ ਮੱਥਾ, ਵੀ ਟੇਕਦੇ ਨੇ।
ਹਾਂਜੀ, ਹਾਂ।
ਜਦੋਂ ਆਪਾਂ, ਕਿਸੇ ਦਾ ਕੋਈ ਚੰਗਾ ਕੰਮ ਹੁੰਦਾ ਹੈ। ਬਾਰ--ਬਾਰ ਚੰਗਾ ਕੰਮ ਹੋਈ ਜਾਵੇ ਆਪਾਂ ਕਹਿ ਨਈ ਦਿੰਦੇ, ਕਿ ਉਹਨੇ ਤਾਂ ਤੂਣੀ, ਚ ਡੱਕਾ ਡੇਗਿਆ ਹੋਇਆ ਹੈਗਾ।
ਹਾਂਜੀ ਹਾ।
ਤੇ ਇਸ ਤਰ੍ਹਾਂ ਬੀ ਉਹ ਸ਼ਾਮ ਦੇ ਟਾਈਮ ਇਕੱਠੇ, ਲੋਹੜੀ ਮਨਾਉਂਦੇ ਸੀ। ਦੇਖੋ, ਤੇ ਉੱਥੇ ਬੈਠ ਕੇ ਕਿ, ਉਹ ਕਹਾਣੀਆਂ ਸੀ, ਜਿਹੜੀਆਂ ਉਹ ਇੱਕ ਦੂਜੇ ਨੂੰ ਸੁਣਾਉਂਦੇ ਸੀ ਗੇ।
ਹਾਂਜੀਂ, ਹਾਂ।। ਅੱਧੀ -ਅੱਧੀ ਰਾਤ ਤੱਕ
ਬੈਠੇ, ਰਹਿੰਦੇ ਸੀਗੇ?
ਹਾਂਜੀ, ਹਾਂ
ਕਈ ਲੋਕਾਂ ਨੂੰ ਲੈ ਲਉ, ਵੀ ਉਹਨਾਂ ਦੇ ਗਿਆਨ ਦੇ ਵਿੱਚ, ਵਾਧਾ ਹੁੰਦਾ ਕਿਉਂ ਕਿ, ਪੁਰਾਣੇ ਬੰਦੇ ਨੇ ਉਹ ਗੱਲਾਂ ਬਾ, ਤਾਂ ਅਸੀਂ, ਜਿਹੜੇ ਉਹ ਸੁਣਦੇ ਸੀਗੇ।
ਹਾਂਜੀ, ਹਾਂ ਅੱਗੇ ਤਾਂ ਹੀ ਕਰਦੇ ਹੁੰਦੇ ਸੀ ਜੀ, ਇੱਕ ਵਿੇਹੜਾ ਹੁੰਦਾ, ਇੱਕ ਜਗ੍ਹਾ
ਹਾਂਜੀ, ਹਾ ਤੇ ਅੱਜ--ਕੱਲ੍ਹ ਤੁਸੀਂ ਰਹਿ ਲਓ।
ਘਰ, ਲਗਾਈਆਂ ਜਾ ਰਹੀਆਂ ਨੇ ਜੀ ਹੁਣ ਤਾਂ
ਹਾਂਜੀ, ਹਾਂ ਕਿਉਂਕਿ, ਟਾਈਮ ਦੇ ਹਿਸਾਬ ਨਾਲ ਲੋਕ ਧੂਣੀ, ਏ ਜਿਹੜੀ ਸਿਰਫ ਆਪ ਉੱਥੇ ਹੀ ਮੱਥਾ ਟਿੱਕਦਾ ਵੀ ਨਈ। ਏ ਛੁੱਟੀ ਜਈ, ਕਿਉਂ ਨਈ, ਲਾਉਂਦੇ ਨੇ ਦੇਖੋ। ਕਿਉਂਕਿ, ਵੀ ਹੁਣ ਜਿਹੜੇ ਪਰਿਵਾਰ, ਨੇ ਉਹ ਇਕੱਠੇ, ਨਹੀਂੀ ਬਹਿੰਦੇ ਹੈਗੇ।
ਹਾਂਜੀ, ਹਾਂ।
ਇਸ ਵਿੱਚ ਤਬਦੀਲੀ, ਬਹੁਤ ਜਿਆਦਾ ਆ ਗ
ਹਾਂਜੀ ਹਾਂ ਤਾਂ ਹੈ।
ਤਾਂ ਜਿਹੜਾ ਇਹ ਕੰਮ ਸੀ ਸਿਰਫ ਸ਼ਹਿਰਾਂ ਦੇ ਵਿੱਚ ਹੀ ਹੁੰਦਾ ਸੀ।
ਹਾਂਜੀ ਹਾਂ।
ਕੱਲ ਬੀ ਜਿਹੜਾ ਉਹ ਜਿਹੜਾ ਪਿੰਡਾਂ ਦੇ ਵਿੱਚ ਵੀ ਹੋਣ ਲੱਗ ਗਿਆ ਹੈਗਾ।
ਜੀ ਹਾਂ।
ਕਿਉਂਕਿ ਲੋਹੜੀ ਤੇ ਲੋਕ ਮਨਾਉਂਦੇ ਤਾਂ ਹੈਗੇ ਨੇ ਪਰ ਹੁਣ ਪਹਿਲਾ ਨਾਲੋਂ ਅਲੱਗ ਢੰਗ ਨਾਲ ਮਨਾਉਂਦੇ ਨੇ ਵੇ।
ਅਲੱਗ ਢੰਗ ਨਾਲ ਇਹ ਹੈ। ਤਾ ਮਨਾਉਂਦੇ ਨੇ ਜੀ ਅੱਗੇ ਤਾਂ ਲੋਕੀ ਇਕੱਠੇ ਕਿ ਉਹ ਕੂਲਰ ਨ ਏਸੀ ਨੀ ਹੁੰਦੇ ਅਤੇ
ਹਾਂਜੀ ਹਾਂ।
ਕਈ ਘਰਾਂ ਦੀਆਂ ਬੁੜੀਆਂ ਕੁੜੀਆਂ ਕੱਠੀਆਂ ਹੋ ਕੇ ਇੱਕ ਥਾਂ ਮੰਦਰਾ ਲੈ ਹੁੰਦੇ ਸੀ। ਥੱਲੇ ਬੈ ਜਾਂਦੇ ਸੀ।
ਹਾਂਜੀ ਹਾਂ ਨਾਲੇ ਉਹਨਾਂ ਨੂੰ ਕੀ ਆਪਣੇ ਵਿਚਾਰ ਨੇ ਜਿਹੜੇ ਉਹਨਾਂ ਦੇ ਸਾਂਝੇ ਕਰਨ ਦਾ ਮੌਕਾ ਕਿਉਂਕਿ ਵੀ ਆਪਾਂ ਪੁਰਾਣੇ ਬੰਦਿਆਂ ਤੋਂ ਦੇਖੋ ਪੁਰਾਣੀਆਂ ਬਹੁਤ ਸਾਰੀਆਂ ਕਹਾਣੀਆਂ ਸੁਣ।
ਹਾਂਜੀ ਹਾਂਜ।
ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਚੀਜ਼ ਪਤਾ ਹੀ ਨੀਂ ਹੈਗੀ।
ਹਾਂਜੀ ਹਾਂ ਹੁਣ ਤਾਂ ਬਸ ਤੁਹਾਨੂੰ ਪਤੀ ਹੈ ਹੀ ਕਹਿ ਦਿੰਦੇ ਨੇ ਕਿ ਕਿਸੇ ਤੇ ਕੀ ਲੈਣ ਜਾਣਾ ਆਪਦੇ ਘਰੇ ਧੂਣੀ ਲਗਾਓ ਮੱਥਾ ਟੇਕੋ
ਹਾਂਜੀ ਹਾਂ ਕਿਉਂਕਿ ਤਿਲ ਸੁੱਟ ਕੇ ਬਸ ਫਿਰ ਥੋੜਾ ਟਾਈਮ ਹੀ ਬੈਠਦੇ ਨੇ ਕਿਉਂਕਿ ਘਰ ਦੇ ਪਰਿਵਾਰ ਦੇ ਮੈਂਬਰ ਹੀ ਹੁਣ ਦੇ ਨੇਗੇ ਹੋਰ ਤਾਂ ਕੋਈ ਹੁਣ
ਨਾ ਜੀ ਨਾ।
ਹੁਣ ਤਾਂ ਬਸ ਆਪਦੇ ਘਰ ਦੇ ਅੰਦਰ ਹੀ ਬਾੜੀ ਤੇ ਆਪਣਾ ਜਿਵੇਂ ਇੱਕ ਕਹਿ ਦਿਨੇ ਆ ਕਿ। ਸ਼ਗਨ ਕਰਤਾ ਆਪਾਂ ਨੇ ਤਿਉਹਾਰ ਮਨਾਉਣ ਦਾ।
ਹਾਂਜੀ।
ਚਲੋ ਇਹ ਤਿਉਹਾਰ ਵੀ ਆਪਣੇ ਲਈ ਬਹੁਤ ਵਧੀਆ ਹੈ। ਕੇ ਨਵੇਂ ਸਾਲ ਦੇ ਸਟਾਰਟਿੰਗ ਦੇ ਵਿੱਚ ਹੀ ਆਉਂਦਾ ਹੈਗਾ ਹੈ ਨਾ।
ਜੀ ਹਾਂਜੀ।
ਲੋਕ ਰਿਓੜੀਆਂ ਮੂੰਗਫਲੀਆਂ ਇਹ ਸਾਰੀਆਂ ਚੀਜ਼ਾਂ ਖਰੀਦਦੇ ਨੇ।
ਹਾਂਜੀ ਹਾਂ ਉਹ ਵਾਧੂ ਮਿਠਾਈਆਂ ਖਰੀਦਦੇ ਨੇ
ਹਾਂਜੀ ਹਾਂ ਤੇ ਇੱਕ ਦੂਜੇ ਨਾਲ ਵੰਡ ਵੀ ਲੈਂਦੇ ਨੇ ਦੇਖੋ। ਇਸ ਟਾਈਮ ਕੁੜੀਆਂ ਨੂੰ ਜਿਹੜਾ ਸੰਦਾਰਾ ਹੈ ਉਹ ਵੀ ਦਿੱਤਾ ਜਾਂਦਾ ਹੈਗਾ।
ਹਾਂਜੀ ਹਾਂ।
ਜਿਹਦੇ ਵਿੱਚ ਮੂੰਗਫਲੀਆਂ ਰਿਓੜੀਆਂ ਗਚਕ।
ਹਾਂਜੀ।
ਮਾਨ ਦਿੱਤਾ ਜਾਂਦਾ।
ਹਾਂਜੀ ਹਾਂ।
ਵੀ ਇਹ ਤਿਉਹਾਰ ਵੀ ਬਹੁਤ ਵਧੀਆ ਆਪਣੇ ਜੀਵਨ ਦੇ ਵਿੱਚ ਇਹ ਅਲੱਗ ਤਰ੍ਹਾਂ ਦੀ ਮਹੱਤਤਾ ਰੱਖ ਰੱਖਦਾ ਹੈਗਾ।
ਹਾਂਜੀ ਹਾਂ।
ਚਲੋ ਠੀਕ ਹੈ ਜੀ
ਠੀਕ ਹੈ ਜੀ ਓਕੇ ਜੀ